ਹਾਂਜੀ, ਸਾ ਸ੍ਰੀ ਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ-ਚਾਲ ਏ ਤਾਡੇ?
ਬਸ ਜੀ ਬਸ ਵਧੀਆ ਠੀਕ-ਠਾਕ, ਤੁਸੀਂ ਸੁਣਾਓ ਠੀਕ ਓ?
ਜੀ ਬੋਤ ਵਧੀਆ, ਕੀ ਚੱਲ ਰੇਹਾ ਤਾਡਾ? ਹਾਂਜੀ ਸਾਰੇ ਬੋਹਤ-ਬੋਹਤ ਵਧੀਐ।
ਹਾਂਜੀ, ਹੋਰ ਕੀ ਕਰ ਰਹੇ ਹੋ ਅੱਜ-ਕੱਲ੍ਹ?
ਬਸ ਕੁੱਛ ਨਹੀਂ, ਬੈਠੀ ਆ ਫ੍ਰੀ ਕਿਉਂਕਿ ਅੱਜ-ਕੱਲ ਨਾ ਛੁੱਟੀਆਂ ਹੋ ਗਈਆਂ ਏ ਬੱਚਿਆਂ ਨੂੰ ਤੇ ਬਸ ਓ ਅੱਜ ਅਹ ਏਨਾ ਕਰਕੇ ਨਾ ਬੱਚੇ ਨਾ ਅੱਜ-ਕੱਲ ਕੋਈ ਸਹੀ ਸਮ ਸਮਝ ਨਈ ਆਂਦੀ ਓਨਾਂ ਦਾ ਕੀ ਕਰਨਾ ਚਾਇਦਾ? ਇੱਕ ਘਰੇ ਟਿੱਕੇ ਨਹੀਂ ਬੈਠਦੇ, ਕਿਉਂਕਿ ਬਾਰ ਬੋਤ ਪੋਲੂਸ਼ਨ ਐ। ਕਿਉਂਕਿ ਟੈਮ ਸਮੇਂ ਗਰਮੀ-ਸਰਦੀ ਦਾ ਵੀ ਨੀ ਪਤਾ ਚੱਲਦਾ, ਕਦੇ ਗਰਮੀ ਹੋ ਜਾਂਦੀ ਐ। ਮਿੰਟ ਚ ਬਾਰਿਸ਼ ਆ ਜਾਂਦੀ ਐ। ਚੇਂਜ ਹੁੰਦਾ ਜਾਂਦਾ ਏ ਜਿੰਦੇ ਕਰਕੇ ਪ੍ਰਦੂਸ਼ਣ ਬੋਹਤ ਹੋ ਰੇਹਾ।
ਪ੍ਰਦੂਸ਼ਣ ਦਾ ਈ ਤਾਂ ਮੈਨੂੰ ਪ੍ਰੋਬਲਮ ਆ ਰਹੀ ਐ ਜੀ। ਬੜੀ ਤਕਲੀਫ਼ ਹੋ ਰੀ ਸਾਹ ਲੈਣ ਚ ਦਿੱਕਤ ਆਈ ਜਾਂਦੀ ਐ, ਬੜਾ ਇੱਥੇ ਪੋਲੂਸ਼ਨ ਸਾਡੇ ਹੋਇਆ ਪਯਾ। ਬੜਾ ਈ ਜਾਦਾ ਚਲੋ ਵਹੀਕਲਸ ਵੀ ਬੜੇ ਆਂਦੇ ਨੇ, ਬੜੀਆਂ ਬੜੇ ਵਾਹਨ ਨੇ ਸੜਕਾਂ ਤੇ ਲੋਕੀ ਧੂੰਆਂ ਛੱਡੀ ਵੀ ਜਾਂਦੇ ਐ, ਗਲੀ ਦੇ ਵਿੱਚੋਂ ਨਿਕ ਲੀ ਜਾਂਦੇ ਨੇ। ਓ ਸਾਰਾ ਪੋਲੂਸ਼ਨ ਈ ਫੈਲਿਆ ਪਯਾ ਸਾਰੇ ਪਾਸੇ। ਸਾਹ ਲੈਣ ਚ ਬੜੀ ਦਿੱਕਤ ਆ ਰੀ ਜੇ ਮੈਨੂੰ ਵੀ ਇੰਨੀ ਦਿੱਕਤ ਦਿੱਕਤ ਆਰੀ ਐ, ਤੇ ਬਜ਼ੁਰਗਾਂ ਦਾ ਕੀ ਹਾਲ ਹੋਏਗਾ।
ਸਹੀ ਗੱਲ ਐ। ਬੋਹਤ ਬੁਰਾ ਹਾਲ ਹੈ, ਬਜ਼ੁਰਗ ਦਾ ਸਹੀ ਗਲ ਐ। ਕਿਉਂਕਿ ਅੱਜ-ਕੱਲ ਤਾਨੂੰ ਪਤਾ ਪ੍ਰਦੂਸ਼ਣ-ਪ੍ਰਦੂਸ਼ਣ ਅੱਜ ਦੇ ਸਮੇਂ ਚ, ਸਭ ਤੋਂ ਵੱਡੀ ਸਮੱਸਿਆ ਬਣ ਚੁੱਕੀ ਐ।
ਬਿਲਕੁਲ ਜੀ-ਬਿਲਕੁਲ ਸਹੀ ਕੇਹਾ ਬਿਲ
ਅੱਜ-ਕੱਲ ਹਵਾ, ਪਾਣੀ ਧਰਤੀ ਦਾ ਹਦ ਆ ਹਰ ਚੀਜ਼ ਨੂੰ ਪਾਾਰਟ ਨੂੰ ਨਾ ਕਹਿੰਦੇ ਹਰ ਹਿੱਸੇ ਨੂੰ ਪ੍ਰਦੂਸ਼ਣ ਕਰ ਰੀ ਐ। ਮਨੁੱਖੀ ਜੀਵਨ ਲਈ ਉਹ ਚੀਜ਼ ਗ਼ਲਤ ਪ੍ਰਭਾਵਿਤ ਹੋ ਰਹੀ ਐ।
ਹਾਂਜੀ ਪ੍ਰਦੂਸ਼ਣ ਫੈਲਾ ਵੀ ਤਾਂ ਮਨੁੱਖ ਹੀ ਰੇਯਾ, ਮਨੁੱਖ ਪ੍ਰਦ ਫੈਲਾ ਰੇਹਾ।
ਹੈਗੇ ਫੇਲਾ ਤੋ ਰਹੇ ਹੈ। ਹਾਂ ਬਿਲਕੁਲ ਪਰ ਜੇ ਫੈਕਟਰੀਆਂ ਨਹੀਂ ਲੱਗ ਗਾਂਗੇ ਤੇ ਫਿਰ ਵ ਵਰਕਰ ਵੀ ਚਾਇਦੇ ਐ-
ਹਾਂਜੀ ਪੁਰਾਣੇ ਜ਼ਮਾਨੇ ਚ ਇਹ ਸੀ ਨਾ ਵੀ ਸਾਇਕਲ ਜ਼ਿਆਦਾ ਯੂਜ਼ ਹੁੰਦਾ ਸੀਗਾ। ਤੇ ਓ ਧੂੰਆਂ ਨਹੀਂ ਛੱਡਦਾ ਸੀਗਾ।
ਸਹੀ ਗੱਲ ਐ।
ਲੋਕੀ ਸਾਈਕਲ ਤੇ ਜਾਂਦੇ ਸੀ, ਉਦੋਂ ਵੀ ਤਾਂ ਸਾਰੇ ਕੰਮ ਹੁੰਦੇ ਹੀ ਸੀ। ਹੁਣ ਏ ਹੈ ਵੀ ਜਿੰਨੇ ਘਰ ਵਿੱਚ ਜੀ ਐ ਤੇ ਓਨੇ ਈ ਕਰੇ
ਹਾਂ ਵਿਕਲਸ ਐ ਬਿਲ
ਤੇ ਓਨੇ ਹੀ ਵਿਕਲ ਜ਼ਿਆਦਾ ਚੱਲਦੇ ਨੇ, ਤੇ ਓਨਾਂ ਹੀ ਲੋਕਾਂ ਨੇ ਤੁਰਨਾ ਤਾਂ ਕਟਾ ਤੈ- ਤੁਰਦਾ ਤਾਂ ਕੋਈ ਹੈ ਈ ਨੀ ਜੇ ਕਿਸੇ ਨੇ ਨੇੜੇ ਵੀ ਜਾਣਾ ਤੇ ਆਪ ਦਾ ਕੋਈ- ਮੋਪੜ ਸਕੂਟੀ ਲੈ ਕੇ ਹੀ ਜਾਂਦਾ ਹਰ ਕੋਈ ਕਾਰ ਤੇ ਕਿਵੇਂ ਜਾਂਦਾ ਏ। ਉਦੇ ਨਾਲ ਫੇਰ ਹੋਰ ਪ੍ਰਦੂਸ਼ਣ ਫੈਲਦੇ ਐ। ਆਖਿਰ ਕੱਢਦੇ ਤਾਂ ਧੂੰਆਂ ਈ ਨੇ ਇਹ, ਤੇ ਉਹ ਧੂੰਏ ਦੇ ਨਾਲ ਪ੍ਰਦੂਸ਼ਣ ਫੈਲਿਆ। ਉੱਧਰੋਂ ਫੈਕਟਰੀਆਂ ਦਾ ਪ੍ਰਦੂਸ਼ਣ ਹੋ ਗਿਆ, ਉੱਧਰੋਂ ਗੱਡੀਆਂ ਦਾ ਹੋ ਗਿਆ। ਤੇ ਰੁੱਖ ਖਲੋਕ ਕੱਟੀ ਜਾ ਰਹੇ ਐ, ਉਹ ਪ੍ਰਦੂਸ਼ਣ ਹੋਰ ਵੱਧ ਰੇਹਾ ਫੇਰ
ਹਾਂ ਉਹ ਤਾਂ ਚੀਜ਼ਾਂ ਹੈ ਬਿਲਕੁਲ ਸਹੀ ਗੱਲ ਐ ਕਿਉਂਕਿ ਪ੍ਰਦੂਸ਼ਣ ਦੇ ਨਾਲ ਬਿਮਾਰੀਆਂ ਵੀ ਬੋਤ ਹੋ ਰਹੀਆਂ ਨੇ ਜਾਦਾ ਦਿਨ ਬ ਦਿਨ ਬਿਮਾਰੀ, ਕੋਈ ਕਦੀ ਕੋਈ ਬਿਮਾਰੀ ਆ ਰਹੀ ਐ। ਕਦੀ ਕੋਈ, ਖਾਲੀ ਇੱਕ ਸਾਹ ਦੀ ਨੀ ਹੈ, ਸਾਹ ਤਾਂ ਹਰ ਘਰ ਦੇ ਬੰਦੇ ਚ ਐ। ਸਾਹ ਦੀ ਪ੍ਰੋਬਲਮ, ਅਸਥਮਾ ਤਾ ਹਰ ਕਾਰ ਦੀ ਪ੍ਰੋਬ ਹਰ ਘਰ ਚ ਆ ਰਹੀ ਐ ਪ੍ਰੋਬਲਮ ਪਰ, ਪਰ ਇਹ ਚੀਜ਼ਾਂ ਘਟਾ ਆਪਾਂ ਨੂੰ ਸਹੀ ਕਰਨੀਆਂ ਨੇ ਨਾ। ਲੋਕੀ ਆਪਾਂ ਨੂੰ ਵੱਧ ਤੋਂ ਵੱਧ ਕੇ ਬੁੱਕ ਲਗਾਣੇ ਚਾਹੀਦੇ ਨੇ ਜਿਹੜੇ ਕਿ ਆਪਾਂ ਨੂੰ ਹਰ ਆਕਸੀ ਆਕਸੀਜਨ ਮਿਲੇ। ਜਿਹੜੀਆਂ ਪਲਾਸਟਿਕ ਚੀਜ਼ਾਂ ਹੁੰਦ ਦਿਆਂ ਨੇ ਉਹਨਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਐ। ਕਿਉਂਕਿ ਪਲਾਸਟਿਕ ਚੀਜ਼ਾਂ ਇਹੋ ਜਿਹੇ ਹੁਣ ਦੁਕਾਨਦਾਰਾਂ ਤਾਂ ਤੁਸੀਂ ਦੇਖਿਆ ਈ ਐ। ਸਬਜ਼ੀ ਲੈਣ ਜਾਂਦੇ ਹੋ ਉਹ ਪਲਾਸਟਿਕ ਦੇ ਵਿੱਚੋਂ ਬੰਦ ਕਰਤੇ ਸੀ ਇਹਨਾਂ ਨੇ। ਕਾਫ਼ੀ ਫਰਕ ਪੈ ਗਿਆ ਸੀ ਆਪਾਂ ਨੂੰ, ਕਾਫ਼ੀ ਫਰਕ ਫ਼ਰਕ ਪੈ ਗਿਆ ਸੀ। ਪਰ ਫਿਰ ਦਿਨ ਬਰ ਦਿਨ ਫਿਰ ਓਈ ਚੀਜ਼ ਵਾਪਿਸ ਆ ਗਈ
ਹਾਂਜੀ ਵਿਚੋ ਜੀ ਨਾ ਪਲਾਸਟਿਕ ਬੰਦ ਹੋ ਗਿਆ ਸੀ। ਲਿਫਾਫੇ ਬੰਦ ਕਰਤੇ ਸੀ, ਕੱਪੜੇ ਦਾ ਲਿਫਾਫਾ ਯੂਜ ਹੋਣ ਲੱਗ ਪਿਆ ਸੀ। ਪਰ ਹੁਣ ਫਿਰ ਉਹੀ ਕੁਛ ਚੱਲ ਰਹੇ ਐ। ਇਹ ਵੀ ਫਿਰ ਥੋੜ੍ਹੀ ਦੇਰ ਈ ਚੱਲਦੇ ਨੇ ਬਾਦ ਚ ਫਿਰ ਉਹ ਕੁਛ ਚੱਲ ਪੈਂਦਾ ਏ। ਫਿਰ ਦੇਖੋ ਪਾਣੀ ਦਿਆ ਬੋਤਲਾਂ ਨੇ ਉਹਨਾਂ ਨੂੰ ਲੋਕੀ ਪਲਾਸਟਕ ਨੂੰ ਸ ਅ ਸਾੜੀ ਜਾ ਰਹੇ ਨੇ
ਸਹੀ ਗੱਲ ਏ ਬਿਲਕੁਲ
ਬੜਾ ਪੋਲਿਊਸ਼ਨ, ਬੜੀ ਗੰਦੀ ਸਮੈਲ ਆਂਦੀ ਏ, ਜਦੋਂ ਪਲਾਸਟਕ ਨੂੰ ਸਾੜਦੇ ਨੇ, ਬੜਾ ਹੀ ਧੂੰਆਂ ਫੈਲਦਾ ਏ।
ਸਹੀ ਗਲ, ਆਪਣਾ ਏਨਾ ਵਧੀਆ ਹਰਾ-ਭਰਾ ਵਾਤ ਵਾਤਾਵਰਨ ਏ, ਇਹਨੂੰ ਸਿਹਤਮੰਦ ਬਣਾਣਾ ਚਾਹੀਦਾ ਏ। ਇਹਨਾਂ ਨੂੰ ਜਿਹੜੀਆਂ ਚੀਜ਼ਾਂ ਗਲਤ ਹੋ ਰਹੀਆਂ ਨੇ ਉਹਨਾਂ ਨੂੰ ਬਚਾਣਾ ਚਾਹੀਦਾ ਏ। ਕਿਉਂਕਿ ਆਪਣੇ ਜੀਵਨ ਲਈ ਇਹ ਬਹੁਤ ਚੀਜ਼ਾਂ ਜ਼ਰੂਰੀ ਹੈ, ਅਗਰ ਆਪਾਂ ਇਹਨਾ ਲਈ ਅੱਛੀ ਸੰਭਾਲ ਕਰਾਂਗੇ ਅੱਛੀ ਸ ਅੱਛੇ ਨਾਗਰਿਕ ਆ ਤਾਂ ਆਪਾਂ ਨੂੰ ਆਪਣਾ ਜੇੜਾ ਆਪਣਾ ਆਲਾ-ਦੁਵਾਲਾ ਏਨਾ ਨੂੰ ਸਾਫ ਕਰਕੇ ਰੱਖਣਾ ਚਾਹੀਦਾ ਏ। ਹੁਣ ਤੁਸੀ ਦੇਖਦੇ ਹੋ ਕਿ ਆਲੇ ਦੁਆਲੇ ਦੇ ਦੇਖੋ ਕਦੇ ਕੋਈ ਫੰਕਸ਼ਨ ਕਰ ਰਿਹਾ। ਕਈ ਲੋਕ ਜਿਵੇ ਬਾਰ ਤੇ ਕੋਈ ਕਿਸੇ ਨੂੰ ਮਤਲਬ ਆਪਣਾ ਲੰਗਰ ਲਗਾ ਰਹੇ ਐ। ਠੀਕ ਐ, ਲੋਕੀ ਕੀ ਕਰਦੇ ਨੇ ਵੈਸੇ ਤਾਂ ਮੋਸਟਲੀ ਲਗਾਇਆ ਹੁੰਦਾ ਐ। ਕਿ ਉਨਾ ਦੇ ਉੱਥੇ ਡਸਟਬਿਨ ਪਿਆ ਵੱਡਾ ਸਾਰਾ ਪਰ ਲੋਕੀ ਕੀ ਖਾਂਦੇ ਨੇ, ਖਾ ਕੇ ਥਲੇ ਸੜਕਾਂ ਤੇ ਖਾ ਕੇ ਸਿੱਟ ਦਿੰਦੇ ਨੇ। ਹਾਂ ਉੱਥੇ ਉਹ ਚੀਜ਼, ਹਾਂ ਬਿਲਕੁਲ ਉਹ ਪਲੱਸ ਉਹ
ਬਾਦ ਚੋ ਓਨੂੰ ਅੱਗ ਲਾ ਦਿੰਦੇ ਨੇ ਸਾਰੇ ਰਲ ਕੇ ਉਹ ਪੋਲੂਸ਼ਨ ਹੀ ਐ, ਉਹੀ ਪ੍ਰਦੂਸ਼ਣ ਹੈ ਸਾਰਾ ਜੇੜਾ ਆਪਣੇ ਮੂੰਹ ਦੇ ਵਿੱਚ, ਆਪਾਂ ਸਾਹ ਲੈਂਦੇ ਹਾਂ ਸਾਹ ਦੇ ਨਾਲ ਉਹ ਜੇੜੀਆਂ ਆਹ ਚੀਜ਼ਾਂ ਸੜਦੀਆਂ ਨੇ ਪਲਾਸਟਿਕ ਸੜਦਾ ਉਹਦੇ ਵਿੱਚ ਇੱਕ ਗੈਸਾ ਨਿਕਲਦੀਆਂ ਨੇ। ਅਲੱਗ-ਅਲੱਗ ਤਰ੍ਹਾਂ ਦੀਆਂ ਗੈਸਾਂ ਨਿਕਲਦੀਆਂ ਨੇ ਜਦੋਂ ਆਪਾ ਸਾਹ ਲੈਣੇ ਆ। ਸਾਹ ਦੇ ਨਾਲ ਉਹ ਗੈਸਾਂ ਆਪਣੇ ਅੰਦਰ ਜਾਂਦੀਆਂ ਪਈਆਂ ਤੇ ਉਹ ਆਪਣੇ ਸਰੀਰ ਦੇ ਨੁਕਸ਼ਾਨ ਕਰ ਰਹੀਆਂ ਨੇ, ਹਾਂਜੀ-ਹਾਂਜੀ ਜਦੋਂ ਦੇਖੋ ਜਦੋਂ ਕਰੋਨਾ ਆ ਗਿਆ ਸੀ।
ਹਾਂ
ਕਰੋਨਾ ਦੇ ਵਿੱਚ ਲੋਕਾਂ ਨੂੰ ਗੱਡੀਆਂ ਘੱਟ ਚੱਲਾਦੇ ਸੀ। ਕਿਉਕਿ ਬਾਹਰ ਜਾਣਾ ਮਨਾ ਸੀ ਪੋਲਿਊਸ਼ਨ ਖਤਮ ਹੋ ਗਿਆ ਸੀ
ਖਤਮ ਹੋ ਗਈ ਸੀ ਜੇੜੀ ਇਹ ਮਹਾਂਮਾਰੀ ਨੇ ਆਪਾਂ ਨੂੰ ਜੀ ਬਿਲਕੁੱਲ ਹਾਂ ਬਿਲਕੁੱਲ ਬਿਲਕੁੱਲ ਇਹ ਮਹਾਮਾਰੀ ਨੇ ਹ
ਅਤੇ ਪੋਲਿਊਸ਼ਨ ਦਾ ਫਰਕ ਤਾਂ ਪੈ ਗਿਆ ਕਿਉਕਿ ਲੋਕ ਬਾਹਰ ਹੀ ਨਹੀਂ ਨਿਕਲਦੇ ਨਿਕਲਦੇ ਸੀ ਗੱਡੀ ਨੀ ਚਲਾਂਦੇ ਸੀ ਸਿਰਫ ਗੱਡੀਆਂ ਬੰਦ ਕਰਨ ਨਾਲ ਹੀ
ਉਦੋਂ ਤੁਸੀਂ ਯਕੀਨ ਨੀ ਕਰੋਗੇ ਉਦੋਂ ਸਾਹ ਲੈਣ ਨੂੰ ਦਿਲ ਵੀ ਕਰਦਾ ਸੀ। ਜਦੋਂ ਸਵੇਰੇ ਉੱਠਦੇ ਸੀ ਨਾ ਉਹਨੂੰ ਜਦੋ ਤੁਸੀਂ ਹੁਣ ਜਾਓ ਨਾ ਇੰਨੇ ਪੋਲਿਊਸ਼ਨ ਚ ਇੰਨੀਆਂ ਗੱਡੀਆਂ ਵਾਹਨ ਜਾ ਰਹੇ ਹੈ ਹੁਣ ਤੁਹਾਨੂੰ ਕਿਸੇ ਕੈਂਦੇ ਜਾਨਵਰ ਦੀ ਆਵਾਜ਼ ਵੀ ਜਦੋ ਕੈਂਦੇ ਸਵੇਰੇ ਪੰਛੀਆਂ ਦੀ ਆਵਾਜ਼ ਆਣੀ ਉਦੋਂ ਐ ਸਾਫ਼ ਸੁਥਰਾ ਵਾਤਾਵਰਨ ਦੇਖ ਕੇ ਮਜ਼ਾ ਆ ਜਾਂਦਾ
ਹ
ਜਦੋਂ ਬਿਲਕੁੱਲ ਜਦੋਂ ਇੱਕੋ ਦਮ ਚੇਂਜ ਹੋਇਆ ਸੀ ਨਾ ਉਹਨਾ ਕਰਕੇ ਕਿ ਜਦੋਂ ਇਹ ਜੇ ਮਹਾਂਮਾਰੀ ਆਈ ਸੀ ਜਦੋਂ ਤੇ ਬੋਤ ਬਹੁਤ ਫਰਕ ਪਿਆ ਸੀ
ਜ਼ਿਆਦਾ ਤਰ ਤਾਂ ਗੱਡੀਆਂ ਦਾ ਧੂੰਆਂ ਹੀ ਹੈ ਨਾ ਜੇੜਾ ਉਹੀ ਪੋਲਿਊਸ਼ਨ ਜ਼ਿਆਦਾ ਫੈਲਾ ਰਿਹਾ ਚਲੋ ਫੈਕਟਰੀਆਂ ਤਾਂ ਹੁੰਦੀਆਂ ਨੇ ਪਰ ਫੈਕਟਰੀਆਂ ਤੋਂ ਚਲੋ ਕਿਤੇ ਕਿਤੇ ਨੇ ਹਰ ਪਾਸੇ ਨਹੀ ਹੈਗੀਆਂ ਫੈਕਟਰੀਆਂ ਹਰੇਕ ਏਰੀਏ ਚ ਨਹੀਂ ਹੈਗੀਆਂ ਪਰ ਜੇੜਾ ਮੇਨ ਧੂੰਆਂ ਤਾਂ ਸਿਰਫ ਗੱਡੀਆਂ ਦਾ ਅਤੇ ਜਾਂ ਜੇੜਾ ਲੋਕੀ ਕੂੜੇ ਨੂੰ ਸਾੜ ਦਿੰਦੇ ਨੇ ਜਿਵੇਂ ਪਲਾਸਟਿਕ ਵਗੈਰਾ ਨੂੰ ਉਹਨਾਂ ਨਾਲ ਵੀ ਇਹ ਨੁਕਸਾਨ ਹੋ ਰਿਹਾ ਪਲਾਸਟਿਕ ਦੀ ਘੱਟ ਵਰਤ ਤੋਂ ਘਟ ਕਰਨੀ ਚਾਈਦੀ ਹੈ ਤਾਂ ਜੋ ਉਹ ਆਪਾਂ ਨੂੰ ਸਾੜਨਾ ਹੀ ਨਹੀਂ ਪਏਗਾ
ਸਹੀਗੱਲ ਹੈ ਬਿਲਕੁੁਲ ਮੈਂ ਤਾਂ ਆਪਣੀ ਜਿਵੇਂ ਆਲਾ ਦੁਆਲਾ ਵੀ ਹੁੰਦਾ ਹੈ ਨਾ ਮੈਨੂੰ ਕੋਸ਼ਿਸ਼ ਪੂਰੀ ਰੈਂਦੀ ਹੈ ਤੇ ਮੈਂ ਸਾਫ਼ ਕਰਕੇ ਰੱਖਾਂ ਮੈਂ ਤਾਂ ਆਪਣੇ ਜੇੜੇ ਪੜੋਸੀ ਹੁੰਦੇ ਆ ਉਹਨਾਂ ਨੂੰ ਮੈਂ ਹੀ ਕੈਂਦੀ ਹਾਂ ਆਸ ਪਾਸ ਦੇ ਜੋ ਵੀ ਹੈ ਉਹਨਾਂ ਨੂੰ ਕੈਂਦੀ ਹੁਨੀ ਆਤੁਸੀਂ ਆਪਣਾ ਘਰ ਬਾਹਰ ਸਾਫ਼ ਬਾਹਰ ਜਿੰਨਾ ਸਾਫ਼ ਆਪਾਂ ਅੰਦਰ ਸਾਫ਼ ਕਰਦੇ ਹਾਂ ਤੇ ਆਪਾਂ ਬਾਹਰ ਕਿਉਂ ਨੀ ਸਾਫ਼ ਕਰਦੇ, ਬੋਤ ਜ਼ਰੂਰੀ ਐ। ਆਪਾਂ ਨੂੰ ਪੈਲਾਂ ਬਾਰ ਸਾਫ਼ ਕਰਕੇ ਰੱਖਣਾ ਚਾਈਦਾਂ ਐ। ਜਦੋਂ ਕੋਈ ਆਵੇ ਤਾਂ ਦੇਖ ਕੇ ਕਵੇ, ਬਈ ਬੋਤ ਵਧੀਆ ਸਾਫ਼ ਸੁਥਰੀ ਗਲੀ।
ਬਿਲਕੁਲ ਜੀ ਬਿਲਕੁਲ ਸਹੀ ਗੱਲ ਕਹੀ ਤੁਸੀਂ। ਬਾਕੀ ਆਪਾਂ ਨੂੰ ਆਂਢ ਗੁਆਂਢ ਸਾਰਿਆਂ ਪਾਸੇ ਇਹ ਗੱਲ ਆਪਦੇ ਪਰਸਨਲੀ ਨਿੱਜੀ ਤੌਰ ਤੇ ਇਹ ਦੱਸਣੀ ਚਾਹੀਦੀ ਐ, ਵੀ ਤੁਸੀਂ ਪੋਲਿਊਸ਼ਨ ਨਾ ਫੈਲਾਓ ਤਾਂ ਜੋ ਆਪਾਂ ਸਾਰੇ ਸੌਖਾ ਸਾ ਲੈ ਸਕੀਏ। ਹਾਂਜੀ ਸਭ ਦਾ ਭਲਾ ਹੋਏਗਾ ਇਹਦੇ ਵਿੱਚ, ਆਪਾਂ ਨੂੰ ਹਰ ਬੰਦੇ ਨੂੰ ਇਹ ਉਪਰਾਲਾ ਕਰਨਾ ਹੀ ਚਾਹੀਦਾ ਐ, ਵੀ ਉਹ ਹਰੇਕ ਬੰਦੇ ਨੂੰ ਇਹੀ ਸਲਾਹ ਦੇਵੇ ਵੀ ਪੋਲਿਊਸ਼ਨ ਨੂੰ ਬਚਾਣ ਵਾਸ ਤੇ ਕੁਛ ਕਰੀਏ ਤਾਂ ਜੋ ਪੋਲਿਊਸ਼ਨ ਘੱਟ ਸਕੇ ਅਤੇ ਸ ਆਉਣ ਵਾਲੀ ਜੇੜੀ ਦੁਨੀਆ, ਉਹ ਚੰਗੀ ਤਰ੍ਹਾਂ ਜੀ ਸਕੇ।
ਸਹੀ ਗੱਲ ਐ, ਬਿਲਕੁਲ ਓਹੀ ਕਹਿੰਦੇ ਸਭ ਨੂੰ ਮਿਲ ਕੇ ਈ ਆਪਾਂ ਇਹ ਫੈਸਲਾ ਲੈ ਸਕਦੇ ਆ, ਸਾਰੇ ਮਿਲਾਂਗੇ ਤਾਂਈਓਂ ਉਹਨਾਂ ਨੂੰ ਪ੍ਰਦੂਸ਼ਣ ਨੂੰ ਘਟਾਉਣ ਤੇ ਆਪਾਂ ਆਵਦੀ ਧਰਤੀ ਨੂੰ ਬਚਾਓਣਾ ਐ।
ਕਿਦਾਂ ਮਰਜ਼ੀ ਬਚਾਈਏ, ਆਪਾਂ ਦੀ ਧਰਤੀ ਨੂੰ ਕਿੱਦਾਂ ਬਚਾਉਣਾ ਐ, ਸਾਰੇ ਮਿਲ ਕੇ ਹੀ ਕਰ ਸਕ ਦੇ, ਜੋ ਚੀਜ਼ ਆਪਾਂ ਨਿਯਮ ਲੈਣਾ ਐ, ਉਹ ਸਾਰਿਆਂ ਦੇ ਕਹਿੰਦੇ ਨਾ ਆ, ਇੱਕ ਬੰਦੇ ਨਾਲ ਨਹੀ। ਇੱਕ ਨਾਲ ਦੋ ਨਾਲ ਥੋੜੇ ਬੰਦਿਆਂ ਦੇ ਵਿੱਚ ਨੀ, ਜਦੋਂ ਤੁਸੀਂ ਸਾਰਿਆਂ ਦੇ ਕੱਟ ਹੋਏਗਾ। ਤਾਂ ਤੁਹਾਡਾ ਉਦੋਂ ਇਹ ਇਹ ਸਾਰਾ ਚੀਜ਼ ਚ ਮਤਲਬ ਕਹਿੰਦੇ ਨਾ ਚੇਂਜ ਆਣਾ ਕਿਸੇ ਚੀਜ਼ ਦਾ, ਸਭ ਕੁਛ ਦਿਖਦਾ ਸਾਫ਼ ਦਿ ਕਿੱਥੇ ਗਿਆ ਬਈ ਹੁਣ ਸਾਡੀ ਹੁਣ ਤੁਹਾਨੂੰ ਸਾਰਿਆਂ ਨਾਲੋਂ ਦੇ ਸੌਖਾ ਹੋ ਜਾਏਗਾ। ਪਹਿਲਾਂ ਓ ਡੀਵਨ ਸ਼ੁਰੂ ਹੋ ਗਿਆ ਸੀ ਗੱਡੀਆਂ ਚ ਚੱਲੀਆਂ ਓਹ ਡੀ ਵਨ ਹੋ ਗਈਆਂ ਸੀ, ਓਹ ਵੀ ਵਧੀਆ ਹੋ ਗਿਆ ਸੀ ਸਿਸਟਮ, ਕਈ ਚੀਜ਼ਾਂ ਤੇ ਸਿਸਟਮ ਬਹੁਤ ਵਧੀਆ ਵੀ ਹੋ ਗਏ ਸੀ ਪਹਿਲਾਂ।
ਵਧੀਆ ਹੋ ਗੇ ਸ, ਓਹ ਕਰੋਨਾ ਟਾਈਮ ਤੇ ਇਹੀ ਕੁਛ ਹੋਇਆ ਸੀਗਾ ਨਾ, ਉਦੋਂ ਸਾਰਾ ਕੁਛ ਓਦੋਂ ਗੱਡੀਆਂ ਘੱਟ ਚਲਦੀਆਂ ਸੀ, ਅੱਧ ਅੱਧੀਆਂ ਚੱਲਦੀਆਂ ਸੀ ਤੇ ਅੱਧੀਆਂ ਬੰਦ ਰਹਿੰਦੀਆਂ ਸੀ। ਤੇ ਉਹਦੇ ਨਾਲ ਤਾਂ ਬੜਾ ਹੀ ਫ਼ਰਕ ਪੈ ਗਿਆ ਸੀਗਾ। ਘਰ ਦੀਆਂ ਬਣੀਆਂ ਚੀਜ਼ਾਂ ਜ਼ਿਆਦਾ ਖਾਂਦੇ ਸੀ, ਬਾਜ਼ਾਰ ਦਾ ਘਟਾ ਤਾ ਸੀ ਉਹਨਾਂ ਨੇ, ਤਾਂ ਵੀ ਪੋਲਿਊਸ਼ਨ ਦਾ ਫਰਕ ਪੈ ਗਿਆ ਸੀ।
ਬੜਾ ਫ਼ਰਕ ਪੈਂਦਾ ਜੀ, ਬਹੁਤ ਫ਼ਰਕ ਪੈਂਦਾ, ਜਿਹੜਾ ਤੇਲ ਮਚਦਾ ਐ ਬਾਅਦ ਦੀ ਚੀ ਜਾ ਨਾਲ ਜੇ ਬਣਾਉਂਦੇ ਨੇ ਤਲੀਆਂ ਚੀਜ਼ਾਂ ਬਣਦੀਆਂ ਨੇ ਤਾਂ ਇਹ ਕਿਹਨਾਂ ਕਰਕੇ ਇਹ ਪੋਲਿਊਸ਼ਨ ਚ ਇਹ ਹਵਾ ਚ ਮਿਲਦੀਆਂ ਨੇ।
ਬਿਲਕੁਲ-ਬਿਲਕੁਲ, ਓਹੀ ਹਵਾ ਆਪਾਂ ਲੈਂਦੇ ਆ, ਉਹਨਾਂ 'ਚ ਆਪਾਂ ਸਾਹ ਲਈ ਜਾਂਨੇ ਆ।
ਬਿਲਕੁ-ਬਿਲਕੁਲ, ਉਹ ਸਾਰੇ ਅੱਜ ਕੱਲ ਤੁਸੀਂ ਮੰਨੋਗੇ ਨੀ ਇੰਨੀਆਂ ਬਮਾਰੀਆਂ ਕਿਉਂ ਬਣਦੀਆਂ ਨੇ? ਪਹਿਲਾਂ ਬਿਮਾਰੀਆਂ ਨੀ ਹੁੰਦੀਆਂ ਸੀ ਪਹਿਲਾਂ ਵਾਤਾਵਰਨ ਸਾਫ਼ ਹੁੰਦਾ ਸੀ। ਪਹਿਲਾਂ ਖੇਤੀਬਾੜੀ ਖੇਤ ਖੇਤਾਂ 'ਚ ਵੀ ਹੀ ਲੋਕ ਆਪਣਾ ਝੋਨਾ ਸਾੜਦੇ ਹੁਣ ਝੋਨਾ ਝਾੜਦੇ ਦੇਖੋਂ ਕਿੰਨਾ ਪੋਲਿਊਸ਼ਨ ਹੁੰਦਾ ਦੇਖਿਆ ਤੁਸੀਂ ਖੁੱਦ।
ਹਾਂਜੀ ਝੋਨਾ ਜਦੋਂ ਲੋਕੀ ਵੱਢ ਲੈਂਦੇ ਨੇ ਨਾ, ਉਹਦੇ ਮਗਰ ਜਿਹੜੀ ਪਰਾਲੀ ਬਚ ਜਾਂਦੀ ਐ।
ਹਾਂ ਬਿਲਕੁਲ।
ਹਾਂਜੀ, ਓਨੂੰ ਸਾੜ ਦਿੰਦੇ ਆ ਉਹ ਪਰਾਲੀ ਜਿਹੜੀ ਨਾ ਬੜਾ ਗੰਦਾ ਧੂੰਆਂ ਪੈਦਾ ਕਰਦੀ ਐ।
ਬਿਲਕੁਲ -ਬਿਲਕੁਲ।
ਸਰਕਾਰ ਵੱਲੋਂ ਤਾਂ ਮਨਾਹੀ ਐ ਜੀ ਪਰਾਲੀ ਸਾੜਨ ਤੇ, ਪਰ ਲੋਕ ਨਹੀਂ ਟਿਕਦੇ। ਲੋਕ ਚੋਰੀ ਵੀ ਸਾੜ ਦਿੰਦੇ ਐ, ਓਹ ਸਰਕਾਰ ਤੋਂ ਚੋਰੀ ਵੀ ਸਾੜਦੇ ਐ। ਉਹਨਾਂ ਨੂੰ ਆਪਦਾ ਫਾਇਦਾ ਦਿਖਦਾ ਐ ਵਿੱਚ, ਆਪਦੇ ਫ਼ਾਇਦੇ ਨੂੰ ਸਾੜਦੇ ਪਰ ਐ ਨਹੀਂ ਸੋਚਦੇ ਵੀ ਕਿੰਨੇ ਗਰੀਬ ਲੋਕਾਂ ਦਾ ਨੁਕਸਾਨ ਹੋ ਰਿਹਾ ਉਹਦੇ ਨਾਲ।
ਸਹੀ ਕਿਹਾ ਜੀ ਬਿਲਕੁਲ।
ਸੋ ਆਪਾਂ ਨੂੰ ਕੋਸ਼ਿਸ਼ ਤਾਂ ਇਹੀ ਕਰਨੀ ਚਾਹੀਦੀ ਐ ਆਪਣੇ ਆਂਢ ਗੁਆਂਢ ਨੂੰ ਵੀ ਅਵੇਅਰ ਕਰਨੀ ਚਾਹੀਦੀ ਐ ਵੀ ਆਪਾਂ ਪੋਲਿਊਸ਼ਨ ਨੂੰ ਘਟਾ ਸਕੀਏ ਤਾਂ ਜੋ ਆਪਾਂ ਇੱਕ ਚੰਗੀ ਜ਼ਿੰਦਗੀ ਜੀ ਸਕੀਏ। ਬਹੁਤ ਵਧੀਆ ਗੱਲ ਤੁਸੀਂ ਕੀਤੀ ਠੀਕ ਐ ਜੀ ਸਤਿ ਸ਼੍ਰੀ ਅਕਾਲ ਜੀ।